ਭਾਜੀ।
ਠੀ ਕਾਲ ਜੀ ਕਿੱਦਾਂ?
ਹਾਂਜੀ ਹਾਂ ਵਧੀਆ ਤੁਸ ਸੁਣਾਓ, ਸਿਮਰਨ ਰਾਣੀ, ਸਿਮਰਨ ਰਾਣੀ।
ਹਾਂਜੀ ਸੀਮਾ ਰਾਣੀ। ਸਿਮਰਨ ਰਾਣੀ।
ਅੱਛਾ!
ਹਾਂਜੀ।
ਸਿਮਰਨ ਠੀਕ ਐ, ਹੋਰ ਸੁਣਾ?
ਹੋਰ ਸਭ ਵਧੀਆ ਤੁਸੀਂ ਦੱਸੋ? ਤੁਸੀਂ ਮੈਨੂੰ, ਹਾਂਜੀ-ਹਾਂਜੀ ਰੋਟੀ ਖਾਲੀ ਤੁਸੀਂ ਮੈਨੂੰ ਪਤਾ ਨੀ ਕੀ ਸਮਝਾ ਰੇ ਸੀਗੇ।
ਸਮਝਾਇਆ ਸਮਝਾਤਾ ਸੀਗਾ ਗਾ ਸ਼ਬਦ ਬਾਰੇ ਜਿੰਮੀਦਾਰੀ ਸਿਸਟਮ।
ਹਾਂਜੀ-ਹਾਂਜੀ ਓ ਤਾਂ ਮੈਂ ਸਮਝ ਗੀ ਸੀ ਕਿਉਂਕਿ
ਏ ਬੰਦ ਆ ਕੇ ਕਰਤਾ ਸੀ ਅਕਬਰ ਨੇ।
ਹਾਂਜੀ-ਹਾਂਜੀ।
ਅਕਬਰ ਨੂੰ ਤਾਂ ਜਾਣਦੇ ਈ ਹੋਵੋਗੇ?
ਹਾਂਜੀ-ਹਾਂਜੀ ਅਕਬਰ, ਬੀਰਬਲ ਮੁਗਲ ਸਮਰਾਜ।
ਮੁਗਲ ਸਮਰਾਜ ਦਾ ਕਿੰਨਵਾਂ ਰਾਜਾ ਸੀ ਇਹ ਵੈਸੇ? ਮੁਗ਼ਲ ਸਮਰਾਜ ਦੇ ਕਿੰਨਵੇਂ ਰਾਜੇ ਸੀ ਇਹ?
ਇਹ ਨੀ ਮੈਨੂੰ ਪਤਾ ਬਾਬਰ, ਅਕਬਰ ਬਾਰੇ, ਸਤਾਰਾਂ ਸੋਂ ਸਿਕਸ ਸਤਾਰਵੀਂ ਸਦੀ ਵਿੱਚ ਏ ਓ ਹੈਗੇ ਸੀਗੇ। ਸਤਾਰਵੀ ਤੋਂ
ਸਤਾਰਵੀਂ ਤਾਂ ਨੀ ਕੈ ਸਕਦੇ।
ਸਤਾਰਾਂ ਸੌ ਛੇ ਵਿੱਚ ਏਦਾ ਸੰਨ ਸੀਗਾ।
ਨਾ ਸੋਲਾਂ ਸੋ ਵੈਸੇ ਤਾਂ ਹਾਂ ਸਤਾਰਵੀਂ ਸਦੀ ਕੈ ਸਕਦੇ ਆ ਸੋਲਾਂ ਸੌ ਦੇ ਓ ਚ ਆਏ ਨੇ ਇਹ ਪੈਲੇ ਅੱਧ ਚ
ਪਹਿਲੀ ਹੱਦ'ਚ ਤਾਂ ਇਹੀ ਆ ਨਾ?
ਹੂੰ, ਕੋਈ ਏਨਾਂ ਦੇ ਮੰਮੀ-ਡੈਡੀ
ਮੰਮੀ-ਡੈਡੀ ਅਕਬਰ ਦੇ ਤਾਂ ਕੌਣ ਹੋ ਸਕਦਾ, ਬਾਬਰ?
ਨਈ, ਬਾਬਰ ਤਾਂ ਏਨਾਂ ਦਾਦਾ ਸੀ। ਬਾਬਰ ਓ ਆ ਜਿਨਾਂ ਨੇ ਮਤਲਬ ਏਨਾਂ ਦਾ ਓ ਮੁਗਲ ਸਮ ਓਨਾਂ ਦਾ ਪੈਲਾਂ ਉਹ ਰਾਜਾ ਸੀਗਾ ਬਾਬਰ।
ਰਾਜਾ ਸੀਗਾ ਬਾਬਰ।
ਹਾਂ, ਏ ਥਰਡ ਸੀਗੇ।
ਹਾਂਜੀ-ਹਾਂਜੀ।
ਅਕਬਰ। ਜਿਹੜੇ ਏਨਾਂ ਦੇ ਸੈਕਿੰਡ ਸੀਗੇ, ਓ ਸੀਗੇ ਹੂੰਮਾਯੂ, ਏਨਾਂ ਦੇ ਅਕ ਏਦੇ ਬਾਪ ਅਕਬਰ ਦੇ ਪਿਤਾ ਸ਼੍ਰੀ। ਕੌਣ ਨਾ ਹੂੰਮਾਯੂ।
ਹਿਮਾਯੂ ਹਿਮਾਯੂ ਹਾਂ ਹਿਮਾਯੂ ਸੀ ਹਾਂਜੀ, ਸੁਣਿਆ ਮੈਂ।
ਏ ਸੈਕਿੰਡ ਸੀਗੇ ਹਿਮਾਯੂ ਜੇੜੇ ਨੇ।
ਹਿਮਾਯੂ।
ਮੁਗਲ ਸਮਰਾਜ ਦਾ ਦੂਜਾ ਰਾਜਾ ਹਿਮਾਯੂ, ਤੀਜਾ ਅਕਬਰ। ਅਕਬਰ ਦੀ ਮੰਮੀ ਦਾ ਨੋ ਸੀਗਾ ਗੁੱਲਬਦਨ ਬੇਗਮ।
ਗੁਲਬਦਨ ਬੇਗਮ।
ਹਾਂ।
ਓਕੇ।
ਤੇ ਫਿਰ ਬਾਦ ਚ ਤੁਸੀਂ ਸੁਣ,
ਰਾਜ ਕਦੋਂ ਗਿਆ ਆਪਣੇ ਏਥੋਂ?
ਏਨਾਂ ਦਾ ਰਾਜ ਗਿਆ ਸਤੋ ਸਤਾਰਾਂ ਸੌ ਸੋਲਾਂ ਤੋਂ ਬਾਅਦ ਸੋਲਾਂ ਸੌ ਦੇ ਨੇੜੇ ਨਜ਼ਦੀਕ ਬੱਸ ਇਹੀ। ਐਨੇ ਏਦੇ ਨੇੜੇ-ਤੇੜੇ ਹੀ ਸੀਗਾ। ਨਿਅਰ ਅਬਾਊਟ, ਏਦੇ ਬਸ। ਕਿਉਂਕਿ ਇਹ ਆਪਣੇ ਸੁਣਿਆ ਹੋਨਾ। ਹਾਂ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਓ ਏਨਾਂ ਦੇ ਮੁਗਲ ਸਮਰਾਜ ਦਾ ਆਖਰੀ ਰਾਜਾ ਸੀਗਾ। ਆਪਣੇ ਬਹਾਦਰ ਸ਼ਾਹ ਜਫਰ ਸੁਣਿਆ, ਬਹਾਦਰ ਸ਼ਾਹ ਜਫਰ ਏਨਾ ਦਾ?
ਫਰਨਾਮੇ ਵਿੱਚ ਹੈਗਾ, ਏਦਾ ਜ਼ਿਕਰ।
ਹਾਂ, ਥੋੜਾ ਬਹੁਤ ਹੈ। ਜਾਫਰਨਾਮੇ'ਚ ਹਾਂ, ਹੈਗੇ ਨੇ ਗੇ। ਵੈਸੇ, ਜਫਰਨਾਮਾ ਤਾਂ ਲਿਖਿਆ ਓਨਾਂ ਨੂੰ ਸੀਗਾ ਤੇ ਔਰੰਗਜ਼ੇਬ ਨੂੰ।
ਔਰੰਗਜ਼ੇਬ ਨੂੰ ਲਿਖਿਆ ਸੀ ਬਟ ਓਦੇ ਵਿੱਚ ਏਦਾ ਜ਼ਿਕਰ ਹੈਗਾ।
ਥੋੜ੍ਹਾ ਬੋਤ ਆ ਵੈਸੇ, ਹਾਂ ਥੋੜਾ ਬੋਤਾ ਹੈਗਾ। ਤੇ ਬਹਾਦਰ ਸ਼ਾਹ ਜਫ਼ਰ ਏਨਾਂ ਦੇ ਆਖਰੀ ਸੀਗੇ, ਜਿਨਾਂ ਨੂੰ ਓਨਾਂ ਨੇ ਨੇ ਅਪਣੇ ਬ੍ਰਿਸ਼ਟ ਹਾਂ ਬ੍ਰਿਟਿਸ਼ਰ ਸੀਗੇ ਜੇੜੇ ਈਸਟ ਇੰਡੀਆ ਕੰਪਨੀ ਨੇ ਉਹਨਾਂ ਦੇ ਪਰ ਤੋਂ ਨੀਚੇ ਲਾਤਾ ਸੀਗਾ। ਕੋਈ ਆਪਣੀ ਈ ਰੰਜਿਸ਼ਾਂ ਕਰਕੇ।
ਹਾਂਜੀ, ਮੁਗ਼ਲ ਸਮਾਰਾਜ ਤੋਂ ਬਾਦ ਹੀ ਮੈਨੂੰ ਲੱਗਦਾ ਅੰਗਰੇਜ਼ਾਂ ਦਾ ਰਾਜ ਆਇਆ ਸੀ। ਆਪਣੇ ਭਾਰਤ ਚ, ਹਨਾ ਜੀ?
ਭਾਰਤਾਂ ਏਹ ਸਾਰੀ ਮੁਗ਼ਲ ਸਮਰਾਜ ਦੀ ਦੇਣ ਆ ਕਿਉਂਕਿ ਉਹਨਾਂ ਨੇ ਏਹਨਾਂ ਨੂੰ ਕੋਈ ਆਪ ਆਪਣੇ ਵੱਲੋਂ ਜ਼ਮੀਨਾਂ ਭੇਟ ਕਰਿਆ। ਜਾਂ ਤੋਹਫ਼ੇ ਭੇਟ ਕਰੇ, ਸਭ ਤੋਂ ਪੈਲਾਂ ਤਾਂ ਬੰਗਾਲ ਹੀ ਆਜੇਗਾ।
ਹਾਂਜੀ, ਹਾਂਜੀ।
ਬੰਗਾਲ ਦਈ ਓਹ ਬੰਦਖੂਰਾ ਅਪਣੇ ਆ ਕੇ ਵੈਸੇ ਤਾਂ ਏਹ ਆਇਆ ਸੀਗਾ ਪੰਦਰਾਂ ਸੌ ਨੜ੍ਹਿਨਵੇਂ ਦੇ ਆਸ-ਪਾਸ। ਜੇੜੀ ਵਿਕਟੋਰੀਆ ਸੀਗੀ, ਰਾਣੀ ਵਿਕਟੋਰੀਆ
ਹਾਂਜੀ, ਹਾਂਜੀ।
ਹੂਨੇ ਨੋਰਮਲ ਆਪਣੇ ਓਦੋਂ ਸੁਣਿਆ ਚਾਰ ਟਰੈਕਟਰ ਸੁਣਿਆ ਹੋਣਾ ਤੁਸੀਂ ਚਾਰ ਟਰੈਕਟਰ
ਚਾਰ ਟਰੈਕ
ਚਾਰ ਟਰ
ਚਾਰਟਰਰ-ਚਾਰਟਰ
ਚਾਰ-ਚਾਰ-ਚਾਰ ਟਰ। ਐਕਟ ਸੀਗਾ, ਏਹ ਐਕਟ ਐਕਟ ਪਾਸ ਹੋਇਆ ਸੀਗਾ ਇੱਕ, ਯੇ ਪਾਸ ਤਾਂ ਨੀ ਹੋਇਆ ਸੀ ਇੱਕ ਚਾਰ ਟਰੈਕਟਰ ਉਦੋਂ ਲੈ ਚਾਰ ਟਰੈਕਟਰ ਜੇੜਾ ਲੈ ਕੇ ਆਏ ਸੀਗੇ ਉੱਨੀ ਸੌ ਅਦੇ ਹਾਂ, ਉੱਨੀ ਸੌ ਅਗੈ ਏਹ ਆਇਆ ਸੀਗਾ ਪੰਦਰਾਂ ਸੌ ਨੜ੍ਹਿਨਵੇਂ ਚ ਏਹ ਬੀਹ ਸਾਲ ਦੇ ਲਈ ਨਾ ਇੱਕ ਓਹ ਸੀਗਾ ਕੀ ਕੈੰਦੇ ਨੇ ਮਤਲਬ ਹੋ ਇੱਕ ਆਪਾਂ ਕੀ ਕੈਣੈ ਏਹਨਾਂ ਨੂੰ ਐਗਰੀਮੈਂਟ ਸਾਈਨ ਕਰਿਆ ਸੀਗਾ। ਵੀਹ ਸਾਲ ਦੇ ਲਈ ਮਤਲਬ ਜੇੜੀ ਈਸਟ ਇੰਡੀਆ ਕੰਪਨੀ ਵਿਕਟੋਰੀਆ ਦੇ ਥਰੂ ਆਪਣੇ ਵਪਾਰ ਕਰਨ ਆਈ ਸੀਗੀ ਇੰਡੀਆ ਦੇ ਵਿੱਚ।
ਓਕੇ।
ਬਸ ਓਹ ਬੀਹ ਸਾਲ ਦੇ ਵਿੱਚ ਜੇੜੇ ਮਾਵੇ ਅਪਣੇ ਰਾਜੇ ਸੀ ਯਾ ਮੁਗਲ ਸੀਗੇ ਉਹਨਾਂ ਨੇ ਇਹਨਾਂ ਨੂੰ ਥੋੜਾ ਥੋੜਾ, ਥੋੜਾ ਥੋੜ੍ਹਾ ਪਾਈਗੇ ਪਾਈਗੇ। ਬਸ ਇਹਨਾਂ ਨੇ ਉੱਤੋ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ।
ਓਹਦੇ ਤੋਂ ਹੀ ਫੇਰ ਜੇੜੇ ਅੰਗਰੇਜ਼ ਸੀਗੇ ਓਹ ਭਾਰਤ ਤੇ ਓਹ ਕਰਨ ਲੱਗ ਪਏ ਸੀ
ਬਸ ਉਹ ਤੋਂ ਬਾਦ ਇੱਕ ਫੇਰ ਹਾਂ ਓਥੇ ਆ ਕੇ ਬੀਹ ਸਾਲ ਬਾਦ ਜਦ ਬੀਹ ਸਾਲ ਪੂਰੇ ਹੋਏ ਫੇਰ ਇੱਕ ਬੀਹ ਸਾਲ ਦਾ ਹੋਰ ਪ ਐਗਰੀਮੈਂਟ ਸਾਈਨ ਹੋਇਆ।
ਹਾਂਜੀ, ਹਾਂਜੀ।
ਐਵੇਂ ਚੱਲਦੇ-ਚਲਦੇ ਹੀ ਚੱਲੇ ਆਪਣੇ ਸੋਲਾਂ ਸੌ ਤਰਵੰਜਾ ਤੱਕ। ਕ
ਅੱਛਾ।
ਜੀ। ਓਹ ਤੋਂ ਬਾਦ ਫਿਰ ਜਦੋਂ ਓਹ ਆ ਕੇ ਇਹਨਾਂ ਨੇ ਜੇੜਾ ਆਪਣੀ ਓਹ ਨੀ ਸੁਣਿਆ ਹੋਨਾਂ ਤੁਸੀਂ ਮੂਮੈਂਟ ਹੋਈ ਸੀਗੀ ਸਭ ਤੋਂ ਪੈਲੀ ਮੂਮੈਂਟ, ਵਿਦਰੋਹ ਹੋਇਆ ਸੀਗਾ ਅਪਣੇ। ਮੰਗਲ ਪਾਂਡੇ ਵੱਲੋਂ। ਮੈਨੂੰ ਹਜੇ ਥੋੜਾ ਯਾਦ ਨੀ ਆ ਰਿਆ ਹਾਂ, ਮੰਗਲ ਪਾੰਡੇ ਨੇ ਵਿਦਰੋਹ ਨੀ ਕਰਿਆ ਸੀਗਾ ਬੈਰਕਪੁਰ 'ਚ।
ਬੈਰਗਪੁਰ ਚ' ਜਦੋਂ ਉਹਨੇ ਵਿਦਰੋਹ ਕੀਤਾ ਸੀਗਾ ਇਸ ਚੀਜ਼ ਬਾਰੇ
ਹਾਂ-ਹਾਂ। ਉਹ ਤਾਂ ਉਹਨਾਂ ਨੇ ਉਹ ਗਊ ਤੇ ਮਾਸ ਦੀ ਉਹਦੀ ਸੂਰ ਦੀ ਚਰਬੀ ਲੱਗੀ ਹੁੰਦੀ ਜਾਵੇ ਉਹ ਬੰਦੂਖਾਂ
ਹਾਂਜੀ-ਹਾਂਜੀ।
ਦੈਰਕਪੁਰ ਦਾ ਵਿਧਰੋਹੀ ਕਹਿੰਦੇ ਨੇ, ਮੇਰੇ ਥੋੜ੍ਹਾ ਜਿਹਾ ਉਹ ਵੀ ਉਹਦਾ ਨਾਂ ਪਤਾ ਨ ਕੀ ਸੀਗਾ, ਮੈਂ ਭੁੱਲ ਗਿਆ।
ਗਊ ਦੇ ਹੱਤਿਆ ਬਾਰੇ ਹੀ ਦੱਸਿਆ ਸੀ ਉਹਨਾਂ ਨੇ।
ਹਾਂ, ਉਹ ਬਸ ਉਹਦਾ ਜਿਹੜਾ ਉਹ ਸੀਗਾ ਮਤਲਬ ਕਿ ਬਰੂਦ ਸੀਗਾ, ਉਹ ਤੇ ਲੱਗਣਦਾ ਉਹ 'ਚ ਚਰਬੀ ਪੈਂਦੀ ਜਿਨਾ ਦੀ, ਉਹ ਮੂੰਹ ਨਾਲ ਖੁਲਣਾ ਪੈਂਦਾ ਸੀਗਾ।
ਹਾਂਜੀ-ਹਾਂਜੀ।
ਹਮ। ਉਹ ਪਹਿਲੇ ਹੀ ਵਿਦਰੋਹ ਸੀਗਾ, ਇਹਦਾ ਤੇ ਉਹਦੋਂ ਪਹਿਲੇ ਵਿਦਰੋਹ ਦਾ ਪਹਿਲਾ ਹੀ ਮੰਗਲ ਪਾਂਡੇ ਸੀਗਾ।
ਮੰਗਲ ਪਾਂਡੇ।
ਹਮ, ਤੇ ਜਿਹੜਾ ਉਹ ਵਿਦਰੋਹ ਹੋਇਆ ਹਾਂ-ਹਾਂ, ਉਹ ਜਿਹੜਾ ਵਿਦਰੋਹ ਹੋਇਆ ਸੀ ਨਾ ਮਤਲਬ ਕਿ ਉੱਥੋਂ ਈਸਟ ਇੰਡੀਆ ਕੰਪਨੀ ਦਾ ਵਪਾਰ ਜਿਹੜਾ ਇੰਗਲੈਂਡ ਨੇ ਬੰਦ ਕਰਤਾ ਸੀਗਾ। ਉਦੋਂ ਨੇ ਸਿੱਧਾ ਕਹਿਤਾ ਸੀ, ਜਿਹੜਾ ਕਿ ਹੁਣ ਮਤਲਬ ਵਪਾਰ ਹੋਊਗਾ ਆਪਾਂ ਇੰਡੀਆ ਦਾ ਉਹ ਸਿੱਧਾ ਹੀ ਹੋਊਗਾ, ਮਤਲਬ ਸਿੱਧਾ ਇੰਗਲੈਂਡ ਤੋਂ ਚੱਲੂਗਾ, ਕਿਉਂਕਿ ਉਹਨਾਂ ਨੇ ਪਹਿਲਾਂ ਇੱਕ ਉਹਨੂੰ ਚਲਾਉਣ ਲਈ ਕੰਪਨੀ ਭੇਜੀ ਸੀਗੀ, ਉਹ ਕੰਪਨੀ ਰਿਜੈਕਟ ਕਰਦੀ, ਕਿਉਂਕਿ ਕੰਪਨੀ ਆਪਣੀ ਜੇਬ ਜ਼ਿਆਦਾ ਭਰਨ ਲੱਗਈ ਸੀਗੀ। ਹ।
ਹਾਂਜੀ- ਹਾਂਜੀ।
ਤਾਂ ਕਰਕੇ ਬੰਦ ਕਰਦੇ ਸੀ ਕੰਪਨੀ।
ਠੀਕ ਹੈ-ਠੀਕ ਹੈ।
ਹੁਣ ਪੁਛੋ।
ਤੇ ਆਪਣੇ ਨਾ ਪੋਲੀ ਪੋਲੀਟੀਕਲ ਦੇ ਵਿੱਚ ਇੱਕ ਚੀਜ਼ ਹੈ।
ਜੀ।
ਇੱਕ ਜਿਹੜਾ ਮੰਤਰੀ ਸੀਗਾ ਹਨਾ। ਉਹ ਤੇਰਾਂ ਦਿਨ ਰਿਹਾ ਸੀਗਾ, ਉਹਦਾ ਨਾਮ ਪਤਾ ਤੁਹਾਨੂੰ?
ਹਾਂ ਮੈਨੂੰ ਨ ਉਹਨਾਂ ਦਾ ਨਾਂ ਪਤਾ ਸੀ, ਜੇ ਆਪਸ਼ਨ ਦੇ ਤੋਂ ਮੈਂ ਹੁਣੇ ਦੱਸ ਦੂਗਾ। ਨਾ ਮੈਨੂੰ ਜ਼ਰੂਰ ਪਤਾ ਉਹਨਾਂ ਦਾ, ਮੈਂ ਸੁਣਿਆ ਵੀ ਤੇਰਾ ਸਭ ਤੋਂ ਛੋਟਾ ਕਾਰਜ ਕਲ ਉਹਨਾਂ ਦਾ ਰਿਹਾ ਤੇਰਾਂ ਦਿਨ ਦਾ। ਜੇ ਮੈਨੂੰ ਓਪਸ਼ਨ ਦੇ ਦੋ ਮੈਂ ਹੁਣੇ ਦੱਸ ਸਦਾ, ਮੇ ਥੜਾ ਦਿਮਾ ਕਿਉਂ ਮੈਨੂੰਂ ਨਾ ਮੇਰੇ ਹੁਣ ਪੇਪਰ ਚਲ ਰਹੇ ਨੇ, ਉਹ ਮੈਂ ਨੂੰ ਜਨਰਲ ਨੌਲੇਜ ਪੜ੍ਹੀ ਨੂੰ ਸ਼ਾਇਦ ਦੋ ਮਹੀਨੇ ਤੋਂ ਉਪਰ ਹੋ ਗਿਆ। ਨਹੀਂ- ਨਹੀਂ, ਇਹ ਤਾਂ ਹੈ ਨੀ, ਇਹ ਤਾਂ ਕਦੇ ਬਣੇ ਨਹੀਂ ਗੀ। ਨਹੀਂ ਇਹ ਵੀ ਨਹੀਂ ਹੈਗੀ।
ਅਟਲ ਬਿਹਾਰੀ ਵਾਜਪੇਈ।
ਆਟਲ ਬਿਹਾਰੀ ਆਵਾਜ਼ ਪਾਈ ਉਹਨੇ।
ਅੱਛਾ ਜੀ।
ਇਹ ਮੈਣੇ ਪੜਿਆ ਹੋਇਆ ਵੱਚੀ।
ਮੈਂ ਵੀ ਪੜ੍ਹਿਆ ਹੋਇਆ, ਮੈਨੂੰ ਵੀ ਇਹ
ਤੇ ਫੇਰ ਹੁਣ ਇੱਕ- ਇੱਕ ਹੋਰ ਅਟਲ ਬਿਹਾਰੀ ਵਾਜਪਈ। ਇੱਥੇ ਤੇ ਇਹਨਾਂ ਨੇ ਇੱਕ ਨਾ ਆਪਣੇ ਜਿਹੜੀ ਅਟਲ ਬਿਹਾਰੀ ਵਾਜਪਾਈ ਸੀਗੇ। ਤੇ ਆਪਣੇ ਜਿਹੜੀਆਂ ਕੋਂਸਟੀਚਿਊਸ਼ਨਲ ਕਮੇਟੀ ਬਣੀਆਂ ਸੀਗੀਆਂ।
ਹਾਂਜੀ-ਹਾਂਜੀ।
ਵੈਸੇ ਤਾਂ ਪੰਦਰਾਂ ਸੀਗੀਆਂ ਤੇ, ਉਹਦੇ ਵਿੱਚੋਂ ਸੈਵਨ ਮੇਨ ਸੀਗੀਆਂ।
ਹਾਂਜੀ- ਹਾਂਜੀ।
ਉਹਨਾਂ 'ਚ ਇੱਕ ਦੇ ਮੈਂਬਰ ਸੀਗੇ, ਪਤਾ ਤੈਨੂੰ?
ਇਹ ਨਹੀਂ ਪਤਾ ਮੈਨੂੰ। ਮੇਰੇ ਦਿਮਾਗ ਚੋ ਸਕੀ ਹੋਇਆ, ਹੋਇਆ ਪਤਾ ਜ਼ਰੂਰ ਹੋਊਗਾ, ਬਟ ਮੈਨੂੰ ਯਾਦ ਨਹੀਂ।
ਅੱਛਾ।
ਜਿੰਨਾ ਵੀਨ ਮੈਂ ਪੜ੍ਹਿਆ, ਕਿਉਂਕਿ ਮੈਂ ਇਹ ਚੀਜ਼ ਪਲੱਸ ਟੂ 'ਚ ਪੜ੍ਹੀ ਹੈ।
ਅੱਛਾ।
ਹਾਂਜੀ।
ਠੀਕ ਹੈ, ਮੈਂ ਤੂੰ ਸੰਵਿਧਾਨ ਬਾਰੇ ਸੰਵਿਧਾਨ ਬਾਰੇ ਹੋਰ ਕੀ ਨੌਲੇਜ ਹੈ, ਆਪਣੇ?
ਸੰਵਿਧਾਨ ਬਾਰੇ, ਥੋੜ੍ਹੀ ਬਹੁਤੀ ਹੈਗੀ ਆ। ਜਿਵੇਂ ਕਿ ਆਪਣਾ, ਜਿਵੇਂ ਸੰਵਿਧਾਨ ਲਾਗੂ ਹੋਏ ਸੀ। ਸਭ ਤੋਂ ਪਹਿਲਾਂ ਤਾਂ ਆਪਣਾ, ਇਹਦਾ ਹੀ ਲਾ ਲਓ ਲੋਕਤੰਤਰ ਦਾ
ਜੀ।
ਛੱਬੀ ਨੂੰ ਲਾਗੂ ਹੋਇਆ ਸੀਗਾ, ਇਹ ਉੱਨੀ ਸੌ ਪੰਜਾਹ।
ਛਬੀ ਕਿੰਨੀ ਡੇਟ, ਕਿਹੜੀਛੱਬੀ?
ਛੱਬੀ ਜਨਵਰੀ ਉੱਨੀ ਸੌ ਪੰਜਾਹ।
ਅੱਛਾ ਤੇ ਵੈਸੇ ਇਹਨੂੰ ਟਾਈਮਿੰਗ, ਟਾਈਮਿੰਗ ਲੱਗੀ ਸੀਗੀ, ਕੁਛ?
ਟਾਈਮ, ਟਾਈਮ ਵਸੇ ਨੀ ਪਤਾ ਮ
ਦੋ ਸਾਲ, ਗਿਆਰਾਂ ਮਹੀਨੇ, ਅਠਾਰਾਂ ਦਿਨ।
ਦੋ ਸਾਲ, ਗਿਆਰਾਂ ਮਹੀਨੇ, ਅਠਾਰਾਂ ਦਿਨ ਹਾਂਜੀ, ਹਾਂਜੀ, ਹਾਂਜੀ ਯਾਦ ਆ ਗਿਆ।
ਵੈਸੇ, ਛੱਬੀ ਨਵੰਬਰ ਉੱਨੀ ਸੌ ਉਣੰਜਾ ਨੂੰ ਬਣ ਕੇ ਤਿਆਰ ਹੋ ਗਿਆ ਸੀ।
ਹਾਂਜੀ, ਹਾਂਜੀ।
ਹਾਂ ਇਹਦਾ ਰੀਜ਼ਨ ਸੀਗਾ ਮਤਲਬ ਕਿ, ਕੀ ਰੀਜ਼ਨ ਹੋ ਸਕਦਾ ਕਿ ਛੱਬੀ ਉਹਨੂੰ ਇਹ ਉਹ ਕਰਿਆ।
ਆ ਇਹਦਾ ਮਤਲਬ ਛੱਬੀ ਜਨਵਰੀ ਦਾ ਮਤਲਬ ਹੁੰਦਾ, ਰਿਪਬਲਿਕ ਡੇ ਰਿਪਬਲਿਕ ਡੇ ਹੀ ਹੁੰਦਾ ਨਾ ਇਹ?
ਹਾਂ, ਹਾਂ।
ਇਹ ਨਹੀਂ ਮੈਨੂੰ ਪਤਾ।
ਹਮ।
ਜੀ ਇਹ, ਰਿਪਬਲਿਕ ਡੇ ਐ। ਚੌਦਾਂ, ਚੌਦਾਂ ਨੂੰ ਆਪ ਚੌਦਾਂ ਅਗਸਤ ਨੂੰ ਆਪਣਾ ਹੁੰਦਾ
ਉਹ, ਚੌਦਾਂ ਅਗਸਤ ਨ ਬੇਟੇ ਪੰਦਰਾਂ ਅਗਸਤ, ਚੌਦਾਂ ਅਗਸਤ ਨੂੰ ਪਾਕਿਸਤਾਨ ਦੇ ਹਾਂ ਚੌਦਾਂ ਅਗਸਤ ਨੂੰ, ਪਾਕਿਸਤਾਨ ਡੇ ਮਨਾਇਆ ਜਾਂਦਾ।
ਹਾਂਜੀ।
ਪਤਾ ਤੁਹਾਨੂੰ, ਚੌਦਾਂ ਅਗਸਤ ਨੂੰ ਆ ਪਾਕਿਸਤਾਨ ਡੇ?
ਪਾਕਿਸਤਾਨ ਡੇ ਮਨਾਇਆ ਜਾਂਦਾ। ਪਾਕਿਸਤਾਨ 'ਜ ਦੇ ਜਿਹੜੇ ਲੋਕੀ ਨੇ, ਉਹ ਇਹਨੂੰ ਮਨਾਉਂਦੇ ਨੇ। ਜਸ਼ਨ ਮਨਾਉਂਦੇ ਨੇ।
ਕਿਉਂ, ਕਿਉਂ, ਕਿਉਂ?
ਕਿਉਂਕਿ ਉਸ ਦਿਨ ਮੈਨੂੰ ਲੱਗਦਾ, ਸ਼ਹੀਦ ਭਗਤ ਸਿੰਘ ਨੂੰ ਫਾਂਸੀ ਤੇ ਚੜਾਇਆ ਗਿਆ ਸੀ?
ਚੌਦਾਂ ਅਗਸਤ ਨੂੰ, ਕਿਉਂ ਬੇਜ਼ਤੀ ਕਰਨੀ ਆ ਸਾਡੇ ਇਤਿਹਾਸ ਦੀ ਤੂੰ। ਤੂੰ ਨਹੀਂ ਆਂਦਾ, ਕੋ ਤੂੰ ਕਹਿ ਦੇ ਵੀ ਮੈਨੂੰ ਪਤਾ ਨੀ। ।
ਮੇਰੀ ਨਾ ਕਾਲ ਦੇ ਵਿੱਚ ਬੇਸਤੀ ਨਾ ਕਰੋ ਮੈਨੂੰ ਦੱਸ ਦੋ
ਚੌਦਾਂ ਅਗਸਤ ਨੂੰ ਪਾਕਿਸਤਾਨ ਆਜ਼ਾਦ ਹੋਇਆ ਸੀਗਾ ਉਹਦਾ ਪਹਿਲਾ ਪ੍ਰੈਜੀਡੈਂਟ ਬਣ ਗਿਆ ਸੀਗਾ।
ਹੈਂ?
ਪਹਿਲਾ ਪ੍ਰੈਜੀਡੈਂਟ ਬਣ ਗਿਆ ਸੀ ਉੱਥੇ ਪਾਕਿਸਤਾਨ ਆਜ਼ਾਦ ਹੋ ਗਿਆ ਸੀਗਾ।
ਠੀਕ ਹੈ ਠੀਕ ਹੈ। ਚਲੋ ਠੀਕ ਆ ਮੈਂ ਫੇਰ ਕਰਦੀ ਹਾਂ ਤੁਸੀਂ ਮੇਰੀ ਬੇਜ਼ਤੀ ਲੱਗ ਗਏ ਕਰਨ।
ਓਕੇ ਠੀਕ ਹੈ ਜੀ।